ਹੈਲੋ।
ਹੈਲੋ, ਹਾਂਜੀ, ਸਸ ਸ੍ਰੀ ਕਾਲ ਜੀ।
ਹਾਂਜੀ, ਸਤਿ ਸ੍ਰੀ ਕਾਲ ਜੀ, ਹੋਰ ਅੱਜ ਕੀ ਹਾਲ ਚਾਲ ਏ।
ਠੀਕ ਏ, ਹੋਰ ਤੁਸੀਂ ਸੁਨਾਉ, ਤੁਹਾਡਾ ਕੀ ਹਾਲ ਏ।
ਬਸ ਜੀ ਠੀਕ ਹੈ ਕੋ, ਕਿਰਪਾ ਵਾਹਿਗੁਰੂ ਦੀ। ਜਿਹੜਾ ਟਾਈਮ ਨਿਕਲ ਜਾਏ ਉਹੀ ਵਧੀਆ।
ਹਾਂ ਉਹ ਤੇ ਹੈ ਹੀ ਹੈ ਹੋਰ ਘਰ ਪਰਿਵਾਰ ਸਾਰੇ ਠੀਕ ਨੇ
ਹਾਂਜੀ ਸਭ ਠੀਕ ਬਸ ਵਧੀਆ ਹੋਰ ਤੁਸੀਂ ਸੁਣਾਓ ਬਸ ਕੁਛ ਨੀ ਬੈਠੀ ਸੀ ਮੈਂ ਕਿਹਾ ਚਲੋ ਬੜਾ ਚਿਰ ਹੋ ਗਿਆ ਸੀ ਗੱਲ ਨੀ ਹੋਈ ਜ ਤੁਸੀਂ ਤੇ ਭੁੱਲ ਗਏ ਸਾਨੂੰ ਅਸੀਂ ਕਿਹਾ ਚੱਲ ਮੈਂ ਹੀ ਕਰ ਲਵਾਂ ਯਾਦ ਤੁਹਾਨੂੰ
ਚੋ ਨਹੀਂ ਚਲੋ ਯਾਦ ਤੇ ਮੈਂ ਵੀ ਕੀਤਾ ਤਾਂ ਹੈਗਾ ਚੰਗਾ ਹੋਇਆ ਚਲੋ ਤੁਸੀਂ ਫੋਨ ਕਰ ਲਏ ਸੀ ਬੰਨੇ ਲਾਓ ਚੱਕਰ ਤੁਸੀਂ ਕਦੀ ਹੈਂ
ਹਾਂਜੀ ਜ਼ਰੂਰ ਲਾਵਾਂਗੇ ਚੱਕਰ ਤੁਸੀਂ ਵੀ ਬੜਾ ਚਿਰ ਹੋ ਗਿਆ ਇਹ ਨੀ ਹੈਗੇ ਇੱਧਰ ਪਾਸੇ ਲਗਾਓ ਤੁਸੀਂ ਵੀ ਚੱਕਰ ਬੱਚਿਆਂ ਨਾਲ ਲੈ ਕੇ ਆਓ ਬੱਚੇ ਵੀ ਹਾਂ ਬੱਚੇ ਤੇ ਮੇਰੇ ਕਿਆਲ ਆਏ ਨੀ ਹੈਗੇ ਇੱਕ ਵਾਰੀ ਵੀ ਸਾਡੇ ਘਰ ਆਏ ਦੇ ਨੇ ਕੋਈ
ਹਾਂ ਅ ਮੇਰੇ ਘਰ ਗੁੜੀ ਆਈ ਹੋਈ ਹੈ ਮੇਰੀ
ਅੱਛਾ ਅੱਛਾ ਹਾਂ ਛੋਟੀ ਵਾਲੀ ਨੀ ਆਈ ਲਗਾਓ ਚੱਕਰ ਕਦੀ ਫੇਰ ਬੱਚਿਆਂ ਨੂੰ ਵੀ ਹਾਂਜੀ ਹਾਂ ਉਹੀ ਕਹਿ ਰ ਆ ਉਹਨਾਂ ਨੂੰ ਤੇ ਪਤਾ ਵੀ ਨੀ ਹੋਏਗਾ ਉਸ ਟਾਈਮ ਤੇ ਤੇ ਹੁਣ ਤੁਸੀਂ ਹੁਣ ਬੱਚੇ ਸਿਆਣੇ ਹੋ ਗਏ ਹੁਣ ਪਤਾ ਲੱਗੇਗਾ ਉਹਨਾਂ ਨੂੰ ਮਿਲਣਗੇ ਜੁਲਣਗੇ ਪਿਆਰ ਵੱਧਦਾ ਬੱਚਿਆਂ
ਹਾਂ ਹਾਂ ਉਹ ਤੁਸੀਂ ਕਹਿ ਲਓ ਅੱਜ ਕੱਲ੍ਹ ਤੇ ਲਾਈਫ ਸਟਾਈਲ ਇੰਨੀ ਬਿਜ਼ੀ ਹੈਗੀ ਨਾ ਪਹਿਲੇ ਫੇਰ ਲੋਕਾਂ ਕੋਲ ਨਾ ਟਾਈਮ ਹੁੰਦਾ ਸੀ ਅੱਜ ਕੱਲ ਤੇ ਨਾ ਬਹੁਤ ਔਖਾ ਹੋ ਗਿਆ ਨਿਕਲਣਾ ਬਸ ਕੁਛ ਕਹਿ ਕਹਿ ਲੋਓ ਨਿਊਕਲੀਅਰ ਫੈਮਿਲੀ ਹੋ ਗਈ ਹੈ ਹਨਾ ਸਾਰਾ ਕੰਮ ਕੁਮ ਆਪਣੇ ਉੱਤੇ ਹੈਗਾ ਜੁਆਇੰਟ ਫੈਮਿਲੀ ਵਿੱਚ ਨਾ ਫਿਰ ਵੀ ਨਿਕਲਿਆ ਜਾਂਦਾ ਸੀ ਹਨਾ ਜਿਵੇਂ ਬੰਦਾ ਬਈ ਆਪ ਧਰ ਰਾਾਨੀ ਜਿਵੇਂ ਚਲੋ ਪੇ ਕੇ ਚਲੀ ਗਈ ਚੱਲ ਜਠਾਣੀ ਨੇ ਘਰ ਸਾਂਭ ਲਿਆ ਜਠਾਨੀ ਨਿਕਲ ਗਈ ਦਰਾਨੀ ਨੇ ਘਰ ਸਾਂਭ ਲਿਆ ਟੈਸ਼ਨ ਜਿ ਨਹੀਂ ਹੁੰਦੇ ਸੀ ਹੁਣ ਕੀ ਹੈਗੇ ਪਿੱਛੋਂ ਰੁਟੀ ਰੁਟੀ ਦਾ ਵੀ ਬਹੁਤ ਔਖਾ ਹੋ ਜਾਂਦਾ ਹੈ ਹਨਾ ਵੀ ਅਗਰ ਚਲੋ ਪੇਕੇ ਵੀ ਜਾਣਾ ਹੈਗਾ ਵੀ ਇਹ ਕਹਿ ਲਓ ਵੀ ਹਫ਼ਤੇ ਹਸਤੇ ਵੱਧ ਚਲੋ ਦਸ ਦਿਨ ਰਹਿ ਲਏ ਇਸ ਤੋਂ ਵੱਧ ਤੇ ਨਹੀਂ ਰਿਹਾ ਜਾਂਦਾ।
ਨਹੀਂ ਰਿਹਾ ਜਾਂਦਾ, ਪਹਿਲੇ ਅਸੀਂ ਵੀ ਸਾਡੇ ਸਾਡੀ ਵੀ ਜੁਆਇੰਟ ਫੈਮਿਲੀ ਸੀ ਨਾ। ਤੇ ਪਹਿਲੇ ਅਸੀ ਵੀ ਨਾ ਛੁੱਟੀਆਂ ਹੁੰਦੀਆਂ ਸੀ ਨਾ ਜਿਵੇਂ ਚਾਰ ਜਿਵੇਂ ਛੁੱਟੀਆਂ ਹੈਗੀਆਂ ਨੇ ਤੇ ਚਾਲੀ ਛੁੱ ਛੁੱਟੀਆਂ ਹੈਗੀਆਂ ਨੇ। ਤੇ ਅਸੀਂ ਬਾਰਾਂ- ਬਾਰਾਂ ਛੁੱਟੀਆਂ ਵੰਡ ਲੈਂਦੇ ਸੀ। ਬਾਰਾਂ ਛੁੱ ਛੁੱਟੀਆਂ ਤੇ ਬਾਰਾਂ ਛੁੱਟੀਆਂ ਤੂੰ ਜਾਏਗੀ ਤੇਰਵੇਂ ਦਿਨ ਆ ਜਾਏਗੀ ਤੂੰ ਘਰ ਜਠਾਨੀ ਆ ਜਾਏਗੀ, ਫੇਰ ਬਾਰਾਂ ਛੁ ਛੁੱਟੀਆਂ ਦੂਜੀ ਜਾਏਗੀ ਤੇਰਵੇਂ ਦਿਨ ਉਹ ਘਰ ਆ ਜਾਏਗੀ, ਫੇਰ ਸਾਲਾ ਅਖੀਰ ਚ ਛੋਟੀ ਪਿਛਲੀ ਵਾਲੀ ਦੀ ਵਾਰੀ ਆਂਦੀ ਸੀ ਹੁਣ ਬਾ ਛੁ ਦਿਨ ਉਹਨੇ ਜਾਣਾ ਉਹ ਘਰ ਆ ਜਾਂਦੀ ਸੀ, ਪਹਿਲੇ ਤੇ ਜੁਆਇੰਟ ਫੈਮਲੀਆਂ ਹੁੰਦੀਆਂ ਸੀ, ਨਾ ਤੇ ਬੜਾ ਸੁੱਖ ਹੁੰਦਾ ਸੀ। ਵੀ ਚੱਲ ਇੱਕ ਗਈ ਏ ਚੱਲ ਦੂਸਰੀ ਤੇ ਹੈ ਨਾ। ਵੀ ਸੱਸ ਸਹੁਰੇ ਨੂੰ ਰੋਟੀ ਦੇਣ ਵਾਸ ਤੇ ਜਾਂ ਦਿਓਰ ਜੇਠ ਨੂੰ ਰੋਟੀ ਦੇਣ ਵਾਸਤੇ ਘਰ ਨਾਲੇ ਫਿਰ ਘਰ ਦੀ ਰਖਵਾਲੀ ਵੀ ਹੋ ਜਾਂਦੀ ਸੀ, ਹੁਣ ਅੱਜ ਕੱਲ੍ਹ ਰੋਟੀ ਦੀ ਤੇ ਇੰਨੀ ਸਮੱਸਿਆ ਨਹੀਂ ਹੈ ਅੱਜ ਕੱਲ ਤੇ ਸਭ ਕੁੱਛ ਮਿਲਦਾ ਹੈ ਜਮੈਟੋ, ਅੱਜ- ਕੱਲ ਇਹ ਰਖਵਾਲੀਆਂ ਦੀ ਚਿੰਤਾ ਹੁੰਦੀ ਏ। ਅੱਜ-ਕੱਲ ਚੋਰ
ਹਾਂ ਚਲੋ, ਇਹਦਾ ਵੀ ਹੈਗਾ। ਪਰ ਕਈਆਂ ਨੂੰ ਹੁਣ ਤੁਸੀਂ ਕਹਿ ਲਓ, ਹੁਣ ਸਾਡੇ ਜਿਹੜੇ ਸਰਦਾਰ ਜੀ ਹੈਗੇ ਨੇ ਉਹਨਾ ਨੂੰ ਤਾਂ ਖਾਣ ਦੀ ਵੀ ਟੈਨਸ਼ਨ ਹੁੰਂਦੀ ਐ, ਉਹ ਤੇ ਕਹਿੰਦੇ ਹੈਗੇ ਨਹੀਂ ਵੀ ਮੈਂ ਇੱਕ ਹਫ਼ਤਾ ਪੂਰਾ ਬਾਹਰੋਂ ਹੀ ਖਾਣਾ ਹੈਗਾ। ਤੇ ਫੇਰ ਹੁਣ ਮੈਂ ਪਤਾ ਕੀ ਕਰਦੀ ਹਾਂ, ਮੈਂ ਤੇ ਮਸਾਲਾ ਭੁੰਨ ਕੇ ਰੱਖ ਜਾਂਦੀ ਹਾਂ ਤੇ ਤੁਸੀਂ ਕਹਿ ਲਓ ਮਸਾਲਾ ਭੁੰਮ ਕੇ ਕਾਫੀ ਰੱਖ ਦੇਦਾਂਗੀ ਕਿੱਲੋ ਦੋ ਕਿੱਲੋ ਤੇ ਫੇਰ ਉਹ ਅਰ ਆਉਗੇ ਕਦੀ ਉਸ ਮਸਾਲੇ ਦੇ ਵਿੱਚ ਚਿਕਨ ਬਣਾ ਲੈਣਗੇ। ਫਿਰ ਕਦੀ ਉਸ ਮਸਾਲੇ ਦੇ ਵਿੱਚ ਕਹਿ ਲਓ ਦਾਲ ਕੋਈ ਪਾ ਦੇਣਗੇ ਜਾਂ ਰਾਜਮਾਂ ਪਾ ਕੇ ਤੇ ਇਸ ਤਰ੍ਹਾਂ ਕਰਕੇ ਫੇਰ ਕਰ ਲੈਂਦੇ ਨੇ ਕਦੀ ਪਨੀਰ ਪਾ ਦੇਣਗੇ। ਫੇਰ ਅਗਰ ਕਿਸੇ ਟਾਈਮ ਕੋਈ ਹੋਏਗਾ ਨੀ ਫੇਰ ਚਲੋ ਹੈ ਤੇ ਆਪਣੇ ਬਾਜ਼ਾਰ ਦੇ ਵਿੱਚ ਹੀ ਬੈਠੇ ਨੇ ਫੇਰ ਬਾਜ਼ਾਰੋਂ ਖਾ ਲਣਗੇ ਤੇ ਰੋ
ਨਹੀਂ ਇਹ ਤੇ ਬੜਾ ਵਧੀਆ। ਵਧੀਆ ਤਰੀਕਾ ਹੈ ਤੇ ਤੁਸੀਂ ਦੱਸਿਆ ਬੜਾ ਤੇ ਐਵੇਂ ਤੇ ਫੇਰ ਉਹ ਬਾਜ਼ਾਰ ਦਾ ਵੀ ਨੀ ਖਾਨਾ ਪਏਗਾ ਘਰ ਦਾ ਤੇ ਇਹ ਤੇ ਤੁਸੀਂ ਓਹੀ ਵਾਲਾ ਹਿਸਾਬ ਕੀਤਾ ਜੇ ਬਾਹਰਲੇ ਦੇਸ਼ਾਂ ਚ ਹੁੰਦਾ। ਬਾਹਰਲੇ ਦੇਸਾਂ ਚ ਹੁੰਦਾ ਨਾ ਬਈ ਹਸਬੈਂਡ ਵਾਈਫ ਦੋਨੋ ਕੰਮ ਤੇ ਜਾਂਦੇ ਨੇ ਤੇ ਬਈ ਬਣਾ ਹਾਂ ਫਰੀਜ਼ ਕਰਕੇ ਰੱਖ ਦਿੰਦੇ ਨੇ ਹਫਤੇ ਦਾ ਖਾਣਾ ਫਰੀਜ਼ ਕਰਕੇ ਰੱਖ ਦਿੰਦੇ ਨੇ ਬਸ ਕੱਡੀ ਜਾਓ ਤੇ ਗਰਮ ਕਰੀ ਜਾਓ ਤੇ ਖਾਈ ਜਾਓ। ਉਹੀ ਵਾਲਾ ਹਿਸਾਬ ਚਲੋ ਸਾਡੇ ਵਰਗੇ ਲੋਕਾਂ ਤੇ ਸਾਲ ਚ ਇੱਕ ਦੋ ਵਾਰੀ ਕਰਨਾ ਪਏ ਪਏਗਾ। ਜਦੋਂ ਅਸੀਂ ਕਿੱਧਰ ਜਾਣਾ ਹੈ ਤੇ ਉਹਨਾਂ ਦੀ ਤੇ ਰੋਜ਼ਮਰਰਾ ਦੀ ਹਾਂ ਰੋਜ਼ਮਰਾ ਦੀ ਲਾਈਫ ਹੀ ਐਹੀ ਏ ਉਹਨਾ ਨੇ ਤੇ ਖਾਣਾ ਹੀ ਬਾਸਾ। ਸਾਨੂੰ ਤਾਂ ਕਦੇ ਮਜਬੂਰੀ ਚ ਖਾਣਾ ਏ।
ਹੂੰ ਅੱਛਾ ਹੁਣ ਆਪਣੇ ਵਰਗੇ ਤੇ ਨਾ ਹਲੇ ਪੈਕੇਟ ਫੂਡ ਵੀ ਏਦਾਂ ਨਹੀਂ ਖਾਂਦੇ ਹੈਗੇ ਅਸੀਂ ਹਨਾ। ਅਸੀਂ ਕਹਿੰਦੇ ਹੈਗੇ ਬਜ਼ਾਰੋਂ ਫਰੈਸ਼ ਚੀਜ਼ਾਂ ਲੈ ਕੇ ਹਨਾ ਦੁ ਦੁੱਧ ਵਗੈਰਾ ਅਸੀ ਫਰੈਸ਼ ਲੈ ਕੇ ਆਈਏ। ਸਬਜ਼ੀਆਂ ਫਰੈਸ਼ ਲੈ ਕੇ ਆਈਏ। ਉਹ ਤੇ ਸਾਰੀਆਂ ਚੀਜ਼ਾਂ ਤੁਸੀਂ ਦੇਖ ਲਓ ਉਹਨਾਂ ਦੇ ਦੁੱਧ ਵਗੈਰਾ ਵੀ ਡੱਬੇ ਦੇ ਵਿੱਚ
ਡੱਬੇ ਦੇ ਸਹੀ ਗੱਲ ਮੈਂ ਕਹਿੰਦੀ ਹਾਂ ਸਾਡੇ ਲੋਕਾਂ ਨੂੰ ਬਾਹਰ ਜਾਣ ਦੀ ਬੜੀ ਹੁੰ ਦੀ ਏ। ਮੈਂ ਕਹਿੰਦੀ ਹਾਂ ਜੋ ਮੌਜ ਸਾਡੀ ਏ ਇਥੇ ਆਈ ਏ ਨਾ ਆਪਣੇ ਦੇਸ਼ ਵਿੱਚ ਬਾਹਰ ਤੇ ਬਿਲਕੁਲ ਵੀ ਮੈਂ ਤੇ ਇਨੀ ਹੈਰਾਨ ਹੁੰਨੀ ਆ ਰਹਿੰਦੇ ਕਿਵੇਂ ਨੇ ਖਾਣ ਪੀਣ ਨੂੰ ਤਰਸਦੇ ਨੇ ਲੋਕ ਬਾਹਰ ਜਾਰ ਕੇ ਉਹਨਾਂ ਨੂੰ ਤੇ ਇੱਥੇ ਅਸੀਂ ਤੱਕਦੇ ਨੀ ਹੈਗੇ ਨਾ ਜਿਹੜੀ ਸਬਜ਼ੀਆਂ ਭਿੰਡੀ ਲੋਕ ਕੀ ਤੋਰੀ ਉੱਥੇ ਦੇ ਲੋਕ ਤਰਸਦੇਣੇ ਐਵੇ ਦੀਆ ਚੀਜ਼ਾਂ ਖਾਣ ਵਾਸਤੇ ਮੈਂ ਦੇਖਿਆ ਨਾ ਮੇਰੀ ਇੱਕ ਦੋ ਫਰੈਂਡ ਮੇਰੀ ਕਜ਼ਨ ਵਗੈਰਾ ਹੈਗੀਆਂ ਨੇ ਤੇ ਕਹਦੇ ਦੀ ਦੀ ਅਸੀਂ ਤੇ ਤਰਸਦੇ ਹਾਂ ਸਾਨੂੰ ਲੋਕੀ ਵੀ ਮਿਲ ਜਾਏ ਤੋਰੀ ਵੀ ਮਿਲ ਜਾਏ ਮੈਂ ਕਿਹਾ ਇੱਥੇ ਇੱਥੇ ਵੇਖੋ ਸਾਡੇ ਬੱਚੇ ਇਨਾ ਕੁਛ ਬਣਾਉਂਦੇ ਹਾਂ ਅਸੀਂ ਦੋ ਦੋ ਸ ਜ ਉਹ ਬਣਾਉਂਦੇ ਆਾਂ ਤਾਂ ਵੀ ਨੱਕ ਥੱਲੇ ਨੀ ਆਉਂਦੀਆਂ ਔਰ ਉੱਥੇ ਇੱਕ ਇੱਕ ਸਬਜ਼ੀ ਨੂੰ ਤਰਸਦੇ ਨੇ ਵੀ ਵੀ ਹਾਏ
ਹਾਂ ਅੱਛਾ ਸੁਨਨ ਵਿੱਚ ਤੇ ਆਇਆ ਵੀ ਕਹਿੰਦੇ ਨੇ ਸੰਡੇ ਨੂੰ ਇਹ ਚੀਜ਼ਾਂ ਬਣਾ ਕੇ ਰੱਖ ਲੈਂਦੇ ਨੇ ਤੇ ਪੂਰੇ ਹਫ਼ਤੇ ਮਤਲਬ ਉਹੀ ਖਾਂਦੇ ਨੇ ਤੇ ਜਿਵੇਂ ਸੰਡੇ ਨੂੰ ਜਿਵੇਂ ਪਨੀਰ ਬਣਾ ਬਣਾ ਲਿਆ ਆਾ ਬਣਾ ਦੇ ਇੱਕ ਦੋ ਸਬਜ਼ੀਆਂ ਬਣਾ ਲਈਆਂ ਉਹਨਾਂ ਨੂੰ ਫ੍ਰਿਜ ਤੇ ਸੋਮਵਾਰ ਇਹ ਖਾਣਾ ਨੂੰ ਗਰਮ ਕਰ ਲਿਆ ਬਸ ਵੀ ਇਹਨਾਂ ਕੋਲ ਕੁਕਿੰਗ ਦਾ ਵੀ ਟਾਈਮ ਨੀ ਹੁੰਦਾ ਆਪਣੇ ਲਈ ਦੇਖੋ ਬੰਦਾ ਕਮਾਉਂਦਾ ਕਿਸ ਲਈ ਪਿਆ ਖਾ ਲਈ ਖਾਨ ਦਾ ਤਾਂ ਹੀ ਹੈ
ਔਰਉਹਨਾਂ ਕੋਲ ਖਾਣ ਦਾ ਟਾਈਮ ਨੀ ਹੈਗਾ ਤੁਸੀਂ ਮੰਨੋਗੇ ਨਹੀਂ ਉਹਨਾਂ ਕੋਲ ਗਰੋਸਰੀ ਦਾ ਟਾਈਮ ਨੀ ਹੈਗਾ ਗਰੋਸਰੀ ਨੀ ਕਰਨ ਜਾਂਦੇ ਮੇਰੀ ਕਜ਼ਨ ਕਹਿੰਦੀ ਸਾਡਾ ਤੇ ਅੱ ਟਾ ਖਤਮ ਹੋ ਗਿਆ ਅਸੀਂ ਤੇ ਪੰਦਰਾਂ ਦਿਨ ਚੋ ਲਿਖ ਹਦੇ ਰਹੇ ਬਈ ਉੱਥੇ ਇਨੀ ਜ਼ਿਆਦਾ ਹੈ ਨਾ ਵੀ ਗਰੋਸਰੀ ਕਰਨ ਦਾ ਵੀ ਗਰੋਸਰੀ ਕਰਨ ਵਾਸਤੇ ਵੀ ਨਾ ਉਹਨਾਂ ਨੂੰ ਪਲੈਨਿੰਗ ਕਰਨੀ ਪੈਂਦੀ ਉੱਥੇ ਔਰ ਅਸੀਂ ਜਦੋਂ ਇਹ ਚੱਪਲ ਪਾਈਏ
ਹਾਂ ਅੱਛਾ ਨਹੀਂ ਸਾਡੇ ਵਰਗੇ ਦਾ ਕੀ ਸਭ ਸਾਡੇ ਤੇ ਨਾ ਜਿਹੜ ਜਿਨਾਂ ਕੋਲ ਲਈ ਦਾ ਸਮਾਨ ਮੇਰੇ ਕੋਲ ਤਾਂ ਨਾ ਉਹਦਾ ਫੋਨ ਨੰਬਰ ਏ ਅੱਛਾ ਉਹਨਾਂ ਨੂੰ ਫੋਨ ਕਰੀ ਦੇ ਅੰਕਲ ਇਹ ਘਰ ਭੇਜ ਦੋ ਅੱਛਾ ਉਹਦਾ ਨੌਕਰ ਸਮਾਨ ਫੜਾ ਦੇਗਾ ਸਾਡੇ ਵਰਗਿਆਂ ਨੂੰ ਤੇ ਬਲਕੇਟ ਦੀ ਲੋੜ ਵੀ ਨੀ ਪੈਂਦੀ
ਅਸੀਂ ਤੇ ਹੁਣ ਅਸੀਂ ਤੇ ਰਾਸ਼ਨ ਵੀ ਘਰ ਹੀ ਘਰ ਹੀ ਆ ਜਾਂਦਾ ਇੱਥੇ ਤੇ ਬਾਹਰ ਜਾਣ ਦੀ ਜ਼ਰੂਰਤ ਨਹੀਂੀ ਪੈਂਦੀ ਪਹਿਲੇ ਅਸੀਂ ਆਪਣੀ ਮੰਮੀ ਨਾਲ ਜਾਂਦੇ ਹੁੰਦੇ ਸੀ ਮੰਮੀ ਸਾਨੂੰ ਲੈ ਕੇ ਜਾਂਦੀ ਹੁੰਦੀ ਸ ਰਿਕਸ਼ੇ ਚ ਬਹਿ ਕੇ ਲੈਨ ਰਾਸ਼ ਗਰੋਸਰੀ ਕਰਨ ਫੇਰ ਥੈਲੇ ਭਰ ਕੇ ਰਿਕਸ਼ੇ ਚ ਰੱਖ ਕੇ ਲਿਆਣੇ ਹੁਣ ਯਾਦ ਕਰਨੇ ਆ ਨਾ ਦੀਏ ਪਹਿਲਾਂ ਥੈਲੇ ਫੜ ਕੇ ਥੈਲੇ ਰੱਖ ਕੇ ਲੈ ਕੇ ਆਉਂਦੇ
ਹਮ ਦੇਖੋ ਟਾਈਮ -ਟਾਈਮ ਦੀਆਂ ਗੱਲਾਂ ਹੈਗੀਆਂ ਨੇ ਨਾ। ਹਮਮ! ਚਲੋ, ਯਾਦਾਂ ਚੰਗੀਆਂ ਨੇ
ਹੁ -ਹੁ -ਹੁ ਸਹੀ ਗੱਲ ਏ। ਉਹ ਵੀ ਯਾਦ ਕਰਨੇ ਆ ਟਾਈਮ ਉਹ ਵੀ ਅਹ ਖੁਸ਼ੀ ਹੁੰਦੀ ਹੈ। ਵੀ ਉਹ ਵੀ ਟਾਈਮ ਸੀ ਤੇ ਹੁਣ ਹਾਂ ਹੁਣ ਟਾਈਮ ਹੋਰ ਹੋ ਗਿਆ ਬਿਲਕੁਲ ਹੀ ਹੁਣ ਤੇ ਕਦੀ ਸਮਾਨ ਚੁੱਕ ਲਿਆਂਂਦਾ ਹੀ ਨੀ ਥਲਾ ਤੇ ਕੜਯਾ ਨੀ ਘਰ ਹੀ ਆ ਜਾਂਦਾ ਹੈ ਸਮਾਨ ਸਭ ਕੁਛ ਕੋਈ ਉਹ ਨੀ ਹੈ ਕਿ ਥੱਲੇ ਲੈ ਕੇ ਕੇ ਜਾਣੇ ਨੇ
ਹਮ, ਅੱਛਾ ਪਹਿਲੇ ਤਾਂ ਥੈਲੇ ਵੀ ਘਰ ਦੇ ਬਨੇ ਵੀ ਲੈ ਜਾਂਦੇ ਸੀ। ਹੁਣ ਤੇ ਤੁਸੀਂ ਕਹਿ ਹੁਣ ਤੇ ਏਡਾ ਟਾਈਮ ਇਹੋ ਜਿਹਾ ਆ ਗਿਆ ਹੁਣ ਹਰ ਚੀਜ਼ ਫੈਂਸੀ ਚਾਹੀਦੀ ਮੇਰੇ ਤੇ ਬੱਚੇ ਮੰਮੀ ਆਪਣੇ ਹਾਥ ਮੇ ਪਰਸ ਕੋਛ ਅੱਛੇ ਮੇਰੇ ਤੇ ਬੱਚੇ ਇਨਾ ਤੋਂ ਪਤਾ ਕਿ ਕਰਦੇ ਨੇ ਹਾਲੇ ਮੈਂ ਅਡਵਾਂਸ ਆ ਉਹ ਮੈਨੂੰ ਕਹਿੰਦੇ ਨੇ ਨਹੀਂ ਅਸੀਂ ਤੁਹਾਡੇ ਐਡਵਾਂਸ ਹੈਗੇ
ਸਹੀ ਗੱਲ ਹੈ। ਬੱਚੇ ਤੇ ਸਾਡੇ ਤੋਂ ਬਹੁਤ ਜਿਆਦਾ ਐਡਵਾਂਸ ਨਿਕਲ ਰਹੇ ਨੇ, ਪਰ ਇਹ ਥੈਲਾ ਹੀ ਨੀ ਦਾ ਇੰਨੇ ਸੋਹਣੇ ਬੈਗ ਮੈਂ ਲਿਆਦੇ ਹੋਏ ਨੇ ਮੇਰਾ ਨੇ ਲੜਕਾ ਏ ਨਾ ਉਹਨੂੰ ਕੋਈ ਚੀਜ਼ ਕਹਿੰਦਾ ਨਾ ਮੈਨੂੰ ਲਿਆਦੇ ਉਹ ਤੁਹਾਨੂੰ ਪਤਾ ਬੁਲਟ ਤੇ ਕੋਈ ਚੀਜ਼ ਰੱਖਣ ਦੀ ਜਗ੍ਹਾ ਹੁੰਦੀ ਨੀ ਤੇ ਕੇਗਾ ਕੋਈ ਬੈਗ ਦੇ ਦੋ ਤੇ ਮੈਂ ਉਹਨੂੰ ਬੈਗ ਦਿੰਦੀ ਆਂ ਉਹਨੂੰ ਕੋਈ ਪਸੰਦ ਹੀ ਨਹੀਂ ਆਉਂਦਾ। ਇਹ ਨੀ ਲੈਣਾ ਇਹ ਨੀ ਲੈਣਾ ਕਿੰਨੇ ਬੈਗ ਕੱਢ ਕੇ ਦਿਖਾਵਾਂਗੀ ਕੋਈ ਬੈਗ ਹੀ ਨੀ ਪਸੰਦ ਆਏਗਾ ਓ
ਵਿਚਾਰੇ ਦੀ ਬੁਲੇਟ ਦੇ ਨਾਲ ਮੈਚ ਕਰਦਾ ਐ।
ਹਾਂ ਮੈਂ ਕਹਾਂਗੀ ਤੂੰ ਰਹਿਣ ਦੇ। ਫੇਰ ਮੈਂ ਆਪੇ ਹੀ ਲੈਵਾਂਗੀ ਤੈਨੂੰ ਤੇ ਬੇਗ ਹੀ ਨੀ ਪਸੰਦ ਆਂਦਾ ਪਿਆ ਤੇ ਤੂੰ ਸਮਾਨ ਕੀ ਦਿਆ ਦੇਗਾ ਮੈਨੂੰ ਮੈਂ ਆਪੇ ਮੰਗਾ ਲਾਂਗੀ ਅੱਜ ਕੱਲ ਇਹ ਹਾਲ ਐ ਬਚ ਬੱਚਿਆਂ ਦਾ ਇੰਨੇ ਫੈਸੀ ਹੋ ਗਏ ਨੇ ਬੱਚੇ
ਸਾਨੂੰ ਤੇ ਮੈਂ ਕਹਿੰਣੀ ਆ ਮੰਮੀ ਪਾਪਾ ਮਤਲਬ ਮਾਂ ਪਿਉ ਨੇ ਸਾਨੂੰ ਤੇ ਕੱਪੜੇ ਸਾਨੂੰ ਤੇ ਕੱਪੜਿਆਂ ਦਾ ਨੀ ਚੱਜ ਹੈਗਾ ਸੀ ਹਨਾ ਹੁਣ ਸਾਨੂੰ ਪਤਾ ਲੱਗਿਆ ਕੀ ਜੋ ਪਾਤਾ ਵਿਆਹ ਤੇ ਚਲੇ ਗਏ ਕੋਈ ਜੋ ਅੱਜ ਕੱਲ ਤਾਂ ਮੈਂ ਕਹਿੰਦੀ ਮੇਰੇ ਬੱਚੇ ਬੱਚਿਆ ਕੋਲ ਇੰਨੀ ਚੁਆਇਸ ਹੈਗੀ ਏ। ਮਤਲਬ ਤੁਸੀਂ ਕਹਿ ਦੋ ਚੱਪਲਾਂ ਦੀ ਬੂਟਾਂ ਦੀ। ਤੇ ਸਾਡੇ ਕੋਲ ਕੋਈ ਚੁਆਈਸ ਥੋੜੀ ਹੁੰਦੀ ਸੀ ਤੇ ਇੱਕੋ ਹੀ ਹੈਗੀ ਸੀ। ਚੀਜ਼। ਜਿਹਨੂੰ ਘਿਸ ਘਿਸ ਕੇ ਓਹਨੂੰ ਹੀ ਪਾਣਾ ਜਦ ਤੱਕ ਉਹ ਟੁੱਟ ਨਹੀਂ ਜਾਣੀ ਤੇ ਤਦ ਤੱਕ ਦੂਜੀ ਨੀ ਆਣੀ ਉਹ।
ਕੋਈ ਚੁਆਇਸ ਹੀ ਨਹੀਂ ਹੁੰਦੀ ਸੀ ਜੋ ਲਿਆ ਕੇ ਦੇ ਦਿੰਦੇ ਸੀ। ਸਾਡੇ ਤੇ ਡੈਡੀ ਲਿਆ ਕੇ ਦਿੰਦੇ ਸੀ ਕੱਪੜੇ ਦੋਨੋ ਭੈਣਾਂ ਨੂੰ ਇੱਕੋ ਜਿਹੇ ਲੈ ਦੇ ਦਿੰਦੇ ਸੀ ਬਸ ਕਲਰ ਫਰਕ ਹੁੰਦਾ ਸੀ। ਓਹੀ ਪਾ ਲੈਣੇ ਕਦੀ ਨੀ ਕਹਿਣਾ ਵੀ ਸਾਨੂੰ ਇਹ ਨੀ ਪਾਣਾ ਜੋ ਡੈਡੀ ਨੇ ਲਿਆ ਤਾ ਉਹੀ ਪਾ ਲੈਣਾ। ਹੁਣ ਹੁਣ ਤੇ ਬਸ ਪੁੱਛੋ ਹੀ ਕੁਛ ਨਾ। ਹਾਂ।
ਬਸ ਚਲੋ ਹਾਂਜੀ ਲਗਾਉਾਨਣਾ ਜੀ ਘਰ ਚੱਕ
ਚਲੋ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕੀ ਬੋਤ ਅੱਛਾ ਲੱਗਿਆ ਅੱਜ ਸਮੇ ਹਾਂ ਟਾਈਮ ਬੀਤ ਗਿਆ ਸਹੀ ਗੱਲ ਏ ਚਲੋ ਕੋਈ ਨੀ ਫੇਰ ਕਰਾਂਗੇ ਫੋਨ। ਕਰ ਲੈਣਾ ਤੁਸੀਂ ਵੀ ਚਲੋ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਤਿ ਸ੍ਰੀ
ਸਤਿ ਸ੍ਰੀ ਅਕਾਲ ਜੀ।